ਸਤ ਸ੍ਰੀ ਅਕਾਲ ਭੈਣ ਜੀ।
ਸਤਿ ਸ਼੍ਰੀ ਅਕਾਲ ਜੀ।
ਠੀਕ ਔ।
ਹਾਂਜੀ, ਤੁਸੀਂ ਦੱਸੋ?
ਹਾਂਜੀ, ਸਭ ਵਧੀਆ ਹੋਰ ਘਰ ਸਭ ਠੀਕ ਨੇ।
ਹਾਂਜੀ, ਸਭ ਵਧੀਆ ਕੀ ਕਰਦੇ ਪਏ ਸੀਂ?
ਬਸ ਵੇਲੇ, ਤੁਸੀਂ ਦੱਸੋ?
ਮੈਂ ਵੀ ਇੱਧਰ-ਉੱਧਰ ਫਿਰੀ ਜਾਰੀ ਘਾਰ ਹੀ।
ਸਵੇਰ ਨਾਸ਼ਤਾ ਕਰ ਲਿਆ ਸੀ?
ਨਹੀਂ, ਕਰਨਾ ਹਜੇ।
ਉਕੇੇ।
ਹਾਂਜੀ।
ਕੀ ਬਣਾਇਆ ਫੇਰ ਅੱਜ ਤੁਸੀਂ?
ਅੱਜ ਅਸੀ ਚੀਟੇ ਛੋਲੇ
ਚਲੋ ਵਧੀਆ।
ਹਾਂਜੀ।
ਕੁਕਿੰਗ ਕਰ ਲੈਂਦੇ ਹੋ ਤੁਸੀਂ?
ਕੀ ਕਰਦੇ ਹੋ?
ਕੁਕਿੰਗ ਕਰ ਲੈਂਦੇ ਹੋ?
ਹਾਂਜੀ?
ਹਮ, ਕੀ- ਕੀ ਬਣਾ ਲੈਂਦੇ ਹੋ?
ਸਭ ਕੁਛ
ਚਲੋ ਵਧੀਆ, ਅੱਜ ਫੇਰ ਤੁਸੀਂ ਬਣਾਈ ਆ ਸਬਜ਼ੀ ਯਾ ਮੰਮੀ ਨੇ?
ਨਹੀਂ ਨਹੀਂ। ਮੰਮੀ ਬਣਾਉਂਦੀ ਏ।
ਹੂੰ।
ਹਾਂਜੀ।
ਹੋਰ ਦੱਸੋ ਤੁਸੀਂ?
ਹੋਰ ਤੁਸੀਂ ਕਿੰਨੇ ਵਜੇ ਉਠੇ ਅੱਜ?
ਅੱਜ, ਸ਼ਾਇਦ ਪੌਣੇ ਨੋਂ
ਅੱਛਾ।
ਹਾਂਜੀ, ਤੇ ਤੁਸੀਂ?
ਮੈਂ ਨੌ ਵਜੇ।
ਨੌ ਵਜੇ ਤੋਂ ਅੱਗੇ- ਪਿੱਛੇ ਨਹੀਂ ਹੁੰਦਾ?
ਨਹੀਂ।
ਪੂਰੇ ਨੌ ਵਜੇ।
ਹਾਂਜੀ।
ਕੌਣ ਉਠਾਂਦਾ ਤੁਹਾਨੂੰ, ਆ ਆਪੀ ਉੱਠ ਜਾਂਦੇ ਔ?
ਆਪ ਹੀ ਉਠ ਜਾਂਦੇ ਆ।
ਓਕੇ।
ਹਮ
ਹੋਰ, ਸਿਸਟਰ ਗਈ ਤੁਹਾਡੀ ਸਕੂਲ?
ਹਾਂਜੀ, ਦੋਨੋਂ ਚਲੀ ਗਈਆਂ।
ਠੀਕ।
ਹੋਰ ਦੱਸੋ, ਉੱਥੇ ਮੌਸਮ ਕਿਵੇਂ ਜਾ?
ਅੱਜ ਤੇ ਠੀਕ ਹੋਇਆ, ਬਾਰਿਸ਼ ਹੋਈ ਐ। ਤੁਸੀਂ ਦਸੋ, ਓਧਰ ਹੋਈ ਬਾਰਿਸ਼।
ਹਾਂ, ਉੱਥੇ ਵੀ ਬਹੁਤ ਬਾਰਿਸ਼ ਹੋਈ ਐ।
ਉੱਥੇ, ਪਰ ਗਰਮੀ ਹੈਗੀ ਹੈ।
ਹਾਂ, ਗਰ ਬਾਰਿਸ਼ ਆਉਣ ਨਾਲ ਹੋਰ ਗਰਮੀ ਹੋ ਜਾਂਦੀ ਹੈ, ਬਲਕਿ।
ਹਾਂਜੀ।
ਹਮ
ਹੋਰ ਦਸੋ?
ਤੁਸੀਂ ਰਾਤੀ ਕਿੰਨੇ ਵਜੇ ਸੁੱਤੇ ਸੀ?
ਰਾਤੀ, ਮੈਨੂੰ ਨੀਂਦ ਹੀ ਨੀ ਆ ਰਹੀ ਸੀ, ਗਰਮੀ ਲੱਗ ਰਹੀ ਸੀ ਬਹੁਤ।
ਅੱਛਾ।
ਇੱਕ ਡੇਢ ਵੱਜ ਗਿਆ, ਰਾਤੀ ਤੇ।
ਓਕੇ।
ਹਾਂਜੀ ਤੇ ਤੁਸੀਂ
ਮੈਂ, ਬਾਰਾਂ ਵਜੇ ਤੋਂ ਬਾਅਦ ਸੌ ਗਈ ਸੀ।
ਓਕੇ- ਓਕੇ।
ਹਮ।
ਹੋਰ ਦੱਸੋ ਤੁਸੀਂ?
ਹੋਰ ਤੁਸੀਂ ਰੋਟੀ ਖਾਲੀ।
ਨਹੀਂ ਹਲੇ ਨੀ, ਇੱਥੇ ਨਾ ਕਲੋਨੀ 'ਚ ਪਾਰਟੀ ਹੈ, ਬਰਡੇ ਪਾਰਟੀ ਮੰਮੀ ਹੋਰੀ ਸਾਰੇ ਤੇ ਚਲੇ ਆ
ਅੱਛਾ, ਤੁਸੀਂ ਨੀ ਗਏ।
ਨਹੀਂ, ਮੈਂ ਨਹੀਂ ਜਾਂਦੀ ਮਨ ਹੀ ਨਹੀਂ ਕਰਦਾ ਮੇਰਾ ਗਰਮੀ ਚ ਜਾਣ ਦਾ।
ਫੇਰ ਤੁਸੀਂ ਕੀ ਖਾਓਗੇ?
ਮੇਰੀ ਭੈਣ ਲੈ ਕੇ ਆਈਗੀ ਰੋਟੀ, ਬਣੀ ਚੰਗੀ ਹੈ ਉਹ।
ਅੱਛਾ, ਹਾਂ-ਹਾਂ।
ਹਾਂਜੀ।
ਓਕੇ।
ਹੋਰ ਦੱਸੋ ਤੁਸੀਂ?
ਬਸ
ਹੈਲੋ।
ਹਾਂਜੀ।
ਮੈਂ ਕਿਹਾ, ਹੋਰ ਸੁਣਾਓ ਘੁੰਮਣ ਨੀ ਗਏ ਕਿਤੇ?
ਨਈ ਘਰ ਈ ਆ।
ਓਕੇ।
ਹੂੰ।
ਹੋਰ? ਐਡਮਿਸ਼ਨ ਹੋ ਗਿਆ ਤੁਹਾਡਾ?
ਨਹੀਂ ਲਿਸਟ ਲੱਗੇਗੀ ਹੱਲੇ।
ਓਕੇ।
ਜਾਂ ਮੰਡੇ ਤੱਕ ਹੋ ਜਾਏਗਾ।
ਠੀਕ-ਠੀਕ।
ਹੂੰ।
ਮੰਡੇ ਕੇਹੜਾ ਜੇਹੜਾ ਪਰਸੋਂ ਐ।
ਹਾਂਜੀ।
ਓਕੇ-ਓਕੇ।
ਹੂੰ।
ਹੋਰ ਦੱਸੋ?
ਹੋਰ ਤੁਹਾਡੀ ਸਿਸਟਰ ਕੇੜੀ ਕਲਾਸ ਚ ਐ?
ਮੇਰੀ ਸਿਸਟਰ ਥਰਡ ਕਲਾਸ ਤੇ।
ਤੇ
ਤੇ ਤੁਹਾਡੀ।
ਮੇਰੀ ਇੱਕ ਪਲੱਸ ਵਨ ਚ ਐ ਔਰ ਇੱਕ ਸਿਕਸਥ ਚ ਐ।
ਓਕੇ, ਤਿੰਨ ਭੈਣ ਭੈਣਾਂ ਹੋ ਤੁਸੀਂ।
ਹਾਂਜੀ।
ਠੀਕ। ਹੋਰ ਦੱਸੋ, ਇਕ ਈ ਸਕੂਲ ਚ ਜਾਂਦੀਆਂ ਐ ਦੋਨੋਂ?
ਨਹੀਂ, ਅਲੱਗ-ਅਲੱਗ।
ਦੂਜੀ ਕੇਹੜੇ ਚੈ ਹੈ ਸਿੱਕਸਥ ਆਲੀ?
ਉਹ ਆਰਯਾ ਕੰਨਿਆ ਚ ਹੈ।
ਔਕੇ-ਔਕੇ।
ਹੂਂ।
ਹੋਰ ਦੱਸੋ ਤੁਸੀ?
ਹੋਰ?
ਫੇਵਰੇਟ ਫੂਡ ਕਿਹੜਾ ਤੁਹਾਡਾ? ਤਾਂ, ਮੈਂ ਕੋਲੇਜ ਈ ਕਰਾਂਗੀ।
ਨਹੀਂ ਅੱਜ ਸ਼ਾਮ, ਅੱਜ ਸ਼ਾਮ ਨੂੰ ਕੀ ਕਰੋਗੇ?
ਅੱਛਾ, ਸ਼ਾਮ ਨੂੰ, ਦੇਖਦੇ ਐ ਕੀ ਬਣਦਾ? ਵੈਸੇ ਤੇ ਮੈਂ ਘਰ ਈ ਰਹਿੰਨੀ ਆਂ, ਬਾਰ ਵੀ ਨੀ ਕਿਤੇ ਜਾਂਦੀ, ਟਾਈਮ ਵੀ ਨੀ ਪਾਸ ਹੁੰਦਾ ਚੰਗੀ ਤਰ੍ਹਾਂ। ਘਰ ਰਹਿ ਕੇ ਤੇ, ਹੁਣ ਕੋਲੇਜ ਖੁੱਲਣਗੇ ਨਾ ਕੰਮ ਤੋਂ ਕਮ ਦੇਨ ਤੇ ਨਿਕਲ ਜੇ ਕਰੇਗਾ ਰਾਮ ਨਾਲ ਹਾਂਜੀ। ਹੋਰ ਦੱਸੋ ਤੁਸੀ?
ਹੂੰ।
ਫੇਵਰੇਟ ਫੂੜ ਕੇੜਾ ਤੁਹਾਡਾ?
ਮੇਰਾ ਮਨਚੁਰੀ ਹੋ ਗੇਆ ਮੋਮੋਜ਼ ਹੋ ਗੇ।
ਮੋਮੋਜ਼ ਕੇੜੇ?
ਸਿਟੀਮ।
ਬੜੇ ਵਦੀਆ ਲੱਗਦੇ ਨੇ ਮੈਨੂੰ ਵੀ।
ਹੂੰ।
ਹਾਂਜੀ। ਹੋਰ ਸਨਾਓ ਤੁਸੀਂ?
ਹੋਰ ਹੋਰ ਤੁਸੀ ਕੋਈ, ਹਾਂਜੀ ਪੁੱਛੋ-ਪੁੱਛੋ ਪੁੱਛੋ।
ਓਫਲਾਈਨ ਓਰ ਓਨਲਾਈਨ ਪੜਾਈ ਦੇ ਫਾਈਦੇ ਦੱਸੋ, ਓਰ ਨੁਕਸਾਨ ਵੀ?
ਓਫਲਾਈਨ
ਤੁਹਾਨੂੰ ਕੇੜੀ ਠੀਕ ਲੱਗਦੀ ਏ?
ਮੈਨੂੰ ਤੇ ਓਫਲਾਈਨ ਵਦੀਆ ਲੱਗਦੀ ਏ।
ਓਕੇ ਮੈਨੂੰ ਵੀ, ਕਿਉਂਕਿ ਓਨਲਾਈਨ ਚ, ਥਾਨੂੰ ਪਤਾ ਐ ਕਰੋਨਾ ਵਾਇਰਸ ਜਦੋਂ ਚੱਲੇਆ ਸੀ। ਓਨਲਾਈਨ ਪੜ੍ਹਾਈਆਂ ਚਾਲੂ ਹੋ ਗੀਆਂ ਸੀ। ਤੇ ਕਈ ਬੱਚੇਆਂ ਨੇ ਕੋਲੇਜ ਆ ਜੀਵੇ ਕਿ, ਐ ਬੋੜ ਦੀ ਕਲਾਸਾਂ ਆਲੇਆਂ ਨੇ ਕਿ ਘਾਰ ਪੇਪਰ ਦਿੱਤੇ ਸ ਏਨਾਂ ਨੇ ਨੋਟਬੁੱਕਸ ਖੋਲ-ਖੋਲ ਕੇ ਪੇਪਰ ਦਿੱਤੇ ਸੀ, ਮੈਂ ਆਪ ਦੇਖੇਆ।
ਹਾਂਜੀ।
ਕਿੰਨਾ ਨੁਕਸਾਣ ਐ ਐਨਾਂ ਨੂੰ ਕੁਛ ਸਮਜ ਵੀ ਨੀ ਆਏਆ ਉੱਤੋਂ, ਔਰ ਉੱਪਰੋਂ ਐਨੀ-ਐਨੀ ਪਰਸੈਂਟੇਜ ਲੈ ਕੇ ਕੇ ਬੈਠ ਗੇ।
ਹਾਂਜੀ।
ਪਰ ਓਦਾ ਫਾਏਦਾ ਨੀ ਨਾ ਕੁਛ।
ਚਲੋ ਪਾਸ ਤੇ ਹੋ ਗੇ ਨਾ, ਇਸੀ ਬ੍ਹਾਨੇ।
ਨਈ-ਨਈ ਫੇਰ ਵੀ, ਜਿਨ੍ਹਾਂ ਨੇ ਮਤਲਬ ਕਰੋਣਾ ਵਾਏਰਸ ਚ, ਪੇਪਰ ਦਿੱਤੇ ਨੇ ਨਾ ਐਨਾਂ ਨੂੰ ਕੋਈ ਜੋਬ ਦੇਣੇ ਤੋਂ ਪੈਲਾਂ ਸ਼ਾਏਦ ਨਾ ਐਨਾਂ ਕੋਲੋ਼ ਕੋਸ਼ਨ ਬੋਤ ਪੁੱਛੇ ਜਾਂਦੇ ਨੇ। ਕਿਉਂਕਿ ਐਨਾਂ ਨੇ ਚੀਟਿੰਗ ਮਾਰ-ਮਾਰ ਕੇ ਪੇਪਰ ਦਿੱਤੇ ਨੇ।
ਅੱਛਾ।
ਫੇਰ ਓ ਕੋਸ਼ਣ ਬੋਤ ਪੁਟ ਕਰਦੇ ਨੇ ਐਨਾਂ ਤੋਂ, ਮੇਰੀ ਦੀਦੀ ਸੀ ਨਾ ਓਨਾਂ ਨੇ ਨਾ ਲੋਕਡਾਊਨ ਚ ਪੇਪਰ ਦਿੱਤੇ ਫੇਰ ਜਦੋਂ ਓ ਜੋਬ ਲੈਣ ਗਏ ਨਾ, ਓਨਾਂ ਨੇ ਪੈਲਾਂ ਸਾੰਨ ਦੇਖੇਆ ਫੇਰ ਓਨਾਂ ਨੇ ਕੈਆ ਵੀ ਲੋਕਡਾਊਨ ਥਾਂ ਈਸ ਟਾਈਮ ਤੋ। ਔਨਾਂ ਨੇ ਐਨੇ ਕੋਸ਼ਨ ਪੁੱਟ ਕੀਤੇ, ਓਨੂ ਜੋਬ ਈ ਨੀ ਮਿਲੀ ਘਾਰ ਬੈਠੀ ਆ ਵਿਚਾਰੀ।
ਅੱਛਾ।
ਮੈਂ, ਮੈਂ ਕੇਆ ਹੋਰ ਮਾਰ ਲੈ ਚੀਟਿੰਗ ਔਨੂੰ ਈ ਦੇਖੇਆ ਸੀ ਮੈਂ ਚੀਟਿੰਗ ਕਰਦੇ ਹੋਏ। ਹੋਰ ਦੱਸੋ ਤੁਸੀ?
ਆਪ ਦਾ ਈ ਨੁਕਸਾਨ ਕਰਾ ਲੇਆ ਓਦੇ
ਦੇਖਲੋ, ਫੇਰ ਓਨਾਂ ਨੇ ਕੇਆ ਵੀ ਥਾਨੂੰ ਤਾਂ ਕੁਛ ਵੀ ਨੀ ਆਂਦਾ, ਪਤਾ ਤੁਸੀਂ ਜੋਬ ਕਿਵੇਂ ਕਰੋਗੇ ਜਦੋਂ ਓਦੀ ਮੰਮੀ ਨੇ ਜਦ ਕੈਦਾ ਮੈਨੂੰ ਮੇਰੀ, ਤਾ ਬੜਾ ਹਾਸਾ ਆਏਆ ਮੈਂ ਕੇਆ ਬੜੀ ਖੁਸ਼ ਹੋ ਕੇ ਚੀਟਿੰਗ ਕਰਦੀ ਸੀ ਮੇਰੇ ਤੇ ਪਰਸੈਂਟੇਜ ਬੋਤ ਵਦੀਆ ਆਗੇ, ਪਰਸੈਂਟਜ ਬੋਤ ਵਦੀਆ ਆਗੇ। ਮੈ ਕੇਆ ਆੱਛਾ। ਨਾਈਨਟੀ ਫਾਈਵ ਆਏ ਸੀ ਓਦੇ।
ਅੱਛਾ।
ਹਾਂਜੀ।
ਕੀ ਕਰਨਾ, ਨਾਈਨਟੀ ਫਾਈਵ ਨੂੰ ਜਦ ਜੋਬ ਈ ਨੀ ਮਿਲਦੀ ਪਈ।
ਵੇਖ ਲੋ, ਪਰ ਉਥੋਂ ਸੀ ਬੀ ਕੋਮਰਸ।
ਅੱਛਾ।
ਹਾਂਜੀ। ਹੋਰ ਦੱਸੋ ਤੁਸੀ? ਮੈਂ, ਆਰਟਸ ਲਿਤੀ ਸੀ।
ਅੱਛਾ, ਮੈਂ ਵੀ ਆਟਸ ਦੀ ਸਟੂਡੇੈਂਟਸ ਹਾਂ
ਹਾਂਜੀ, ਹਾਂਜੀ, ਆਰਟਸ ਸੀ ਵੈਸੇ, ਜ਼ਿਆਦਾਤਰ ਬੱਚੇ ਆਰਟਸ ਦੇ ਹੀ ਨੇ।
ਹਾਂਜੀ।
ਮੇਰੀ ਨਾ ਇੱਕ ਫਰੈਂਡ, ਉਹਨੇ ਆਰਟਸ ਲਿਤੀ ਹੋਈ ਆ, ਉਹਨੂੰ ਕੋਈ ਪੁੱਛਦਾ ਹੈ ਨਾ ਵੀ ਤੁਸੀਂ ਕਿਸ ਸਟਰੀਮ ਲਿਤੀ ਸੀ, ਉਹ ਕਹੇਗੀ। ਕੋਮਰਸ, ਮੈਂ ਉਹਨੂੰ ਕਹਿੰਦੀ ਹਾਂ ਮੈਂ ਕਿਹਾ, ਯਾਰ ਤੂੰ ਕੋਮਰਸ ਕਿਉਂ ਬੋਲਣੀ ਹੈ। ਕਹਿੰਦੀ, ਯਾਰ ਆਰਟਸ ਬੋਲਾਂਗੀ ਨਾ, ਤੇ ਮੇਰੀ ਬੇਇਜ਼ਤੀ ਹੋਏਗੀ। ਮੈਂ ਕਿਹਾ, ਇਹ ਕੀ ਗੱਲ ਏ?
ਐਚ, ਕੀ ਬੇਇਜ਼ਤੀ?
ਦੇਖ ਲਓ! ਮੈਂ ਕਿਹਾ, ਐਵੇਂ-ਐਵੇਂ ਕਿਵੇਂ ਤੇਰੀ ਬੇਇਜ਼ਤੀ ਹੋ ਜਾਏਗੀ? ਕਹਿੰਦੀ ਨਹੀਂ ਮਤਲਬ ਨਾ, ਜਿੰਨੇ ਜਾਣਿਆਂ ਉਹਨੂੰ ਪੁੱਛਿਆ ਨਾ, ਜਿਸ ਤਰ੍ਹਾਂ ਉਹ ਮੇਰੇ ਨਾਲ ਹੀ ਰਹਿੰਦੀ, ਅਸੀਂ ਕਈ ਵਾਰ ਗਏ ਤੇ ਉਹ ਪੁੱਛਦੇ ਨੇ ਕੋਮਰਸ ਲਿੱਤੀ ਸੀ, ਕੋਮਰਸ ਲਿੱਤੀ ਸੀ ਪਲੱਸ ਟੂ 'ਚ, ਤੇ ਉਹ ਬੋਲਦੇ ਕਿ ਹਾਂਜੀ। ਜੀ ਮੈਂ ਬੋਲਾਂਗੀ, ਨਹੀਂ ਆਰਟਸ ਲਿਤੀ ਸੀ। ਔਰ ਉਹ, ਹਾਂ ਜੀ ਬੋਲਦੇਗੀ, ਕਹਿੰਦੀ ਇਹਨਾਂ ਨੇ ਬੜਾ ਦੇਖਣ ਜਾਣਾ। ਮੈਂ ਕਿਹਾ, ਫੇਰ ਵੀ, ਝੂਠ ਬੋਲਣ ਦੀ ਹੱਦ ਹੁੰਦੀ ਆ।
ਉਹ ਆਰਟਸ ਵਿਚ ਵੀ ਪੜ੍ਹਨਾ ਹੀ ਪੈਂਦਾ, ਉਹਦੇ 'ਚ ਕਿਹੜਾ ਬਿਨਾ ਪੜ੍ਹੇ ਪਾਸ ਹੋ ਜਾਂਦੇ ਆ।
ਵੇਖ ਲੋ। ਪਰ ਜੋਂ ਸਗੋਂ ਆਰਟਸ ਵਾਲੇ, ਮਤਲਬ ਜ਼ਿਆਦਾ ਪੜ੍ਹਦੇ ਨੇ, ਉਹਨਾਂ ਨੂੰ ਕੋਪੀਆਂ ਵੀ ਬਣਾਉਣੀਆਂ ਹੁੰਦੀਆਂ ਨੇ, ਸਾਇੰਸ ਆਲੇ ਤੇ, ਇਹਨਾਂ ਦੀ ਛੁੱਟੀ ਵੀ ਜਲਦੀ ਹੋ ਜਾਂਦੀ ਏ, ਕੋਮਰਸ ਵਾਲਿਆਂ ਦੀ ਨੋਟਬੁੱਕ ਵੀ ਨੀ ਬਣਾਉਂਦੇ ਕਈ ਤੇ
ਸਹੀ ਗੱਲ ਆ।
ਹਾਂਜੀ। ਹੋਰ, ਦੱਸੋ ਤੁਸੀਂ?
ਹੋਰ ਬਸ
ਵੈਸੇ, ਓਪਸ਼ਨਲ 'ਚ ਕਿਹੜੇ ਸਬਜੈਕਟ ਲਿੱਤੇ ਸੀ, ਤੁਸੀਂ? ਹਾਂਜੀ।
ਉਹ ਤੇ ਇੱਕ ਲਾਈਨ 'ਚ ਪੰਜ, ਪੰਜ ਸਬਜੈਕਟ ਹੈਗੇ ਸੀ ਨਾ।
ਹਾਂਜੀ?
ਜਦੋਂ ਉਹਨਾ ਨੇ ਰਜਿਸਟ੍ਰੇਸ਼ਨ ਕਰਵਾਇਆ ਸੀ ਨਾ।
ਹਾਂਜੀ।
ਤੇ ਇੱਕ ਲਾਈਨ 'ਚ ਪੰਜ-ਪੰਜ ਸਬਜੈਕਟ ਹੈਗੇ ਸੀ।
ਅੱਛਾ! ਅੱਛਾ!
ਆ, ਤੇ ਉਹਦੇ ਵਿੱਚੋ ਸਾਰੇ ਸਬਜੈਕਟ ਪੰਜ ਲਾਈਨ 'ਚ ਪੰਜ ਸਬ, ਅੱਛਾ?
ਹਾਂਜੀ।
ਉਹਦੇ 'ਚ ਤਾਂ ਹਿਸਟਰੀ ਓਰ ਫਿਜ਼ੀਕਲ, ਫਿਜ਼ੀਕਲ ਸੀ ਓਰ ਉਹ ਸੀ। ਹੋਰ ਪੋਲੀਟੀਕਲ ਸਾਇੰਸ।
ਇੱਕ ਵ ਨਹੀਂ ਲਿੱਤੀ।
ਨਹੀਂ।
ਓਕੇ।
ਹੂੰ
ਚਲੋ, ਮੈਂ ਤੁਹਾਨੂੰ ਕਰਦੀ ਆ ਕੋਲ, ਓਕੇ, ਵਿੱਚ ਕੋਲ ਆ ਰਹੀ ਏ।
ਓਕੇ, ਸਤਿ ਸ੍ਰੀ ਅਕਾਲ ਜੀ।